ਹੂੰ
ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਏ?
ਵਧੀਆ ਜੀ ਤੁਸੀਂ ਸੁਣਾਓ।
ਮੈਂ ਵਧੀਆ
ਹੋਰ ਕੀ ਬਸ ਕੁਛ ਨੀ, ਦੁਪਹਿਰ ਦੀ ਸ਼ੁਰੂ ਰੋਟੀ ਬਣਾਂਣੀ।
ਅੱਛਾ ਜੀ।
ਹਾਂਜੀ-ਹਾਂਜੀ ਹੋਰ ਸੁਣਾਓ ਜੀ ਬਸ
ਬਸ ਹੂੰ
ਮੈਂ ਕਹਿ ਰਹੀ ਸੀ। ਕੁਛ ਨੀ ਮੈਂ ਵੀ ਬਸ ਸਫਾਈਆਂ ਸਫੂਈਆਂ ਕਰਕੇ, ਤੇ ਕੱਪੜੇ ਕੁਪੜੇ ਧੋ ਏ ਵਹਿਲੀ ਹੋ ਗਈ ਸੀ ਤੇ ਬਸ ਮੈਂ ਕਿਹਾ ਥੋੜਾ ਅੱਜ ਇਹ ਇੱਕ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨੇ ਗੱਲ ਕਰਨੀ ਬਣਦੀ ਏ।
ਹਾਂਜੀ ਕਰੋ ਜੀ।
ਹਾਂਜੀ ਮੈਂ ਕਹਿ ਰਹੀ ਸੀ ਸਵੱਛਤਾ ਔਰ ਸ ਸਫਾਈ ਬਾਰੇ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ। ਕਿ ਮਤਲਬ ਸਾਨੂੰ ਆਪਣਾ ਆਲਾ- ਦੁਆਲਾ ਤੇ ਆਸ ਪਾਸ ਸ਼ਹਿਰ ਪਿੰਡ ਮਤਲਬ ਕਿਵੇਂ ਸਾਫ਼ ਰੱਖਣਾ ਚਾਹੀਦਾ?
ਹਾਂਜੀ ਸਫ਼ਾਈ ਬਸ ਆਲੇ ਦੁਆਲੇ ਦੀ ਸਫ਼ਾਈ ਹੈ ਸਾਫ਼ ਰੱਖੋ। ਆਪਣੇ ਘਰ ਨੂੰ ਸਾਫ਼ ਰੱਖੋ। ਆਲੇ ਦੁਆਲੇ ਸਵੇਰੇ ਸਫ਼ਾਈ ਕਰਵਾ ਆਲੇ ਦੁਆਲੇ ਦੀ।
ਹਾਂਜੀ
ਹੋਰ ਜੀ।
ਬਸ ਮੈਂ ਕਹਿ ਰਹੀ ਸੀ, ਕਿ ਦੇਖੋ ਜੇ ਅਸੀ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਾਂਗੇ ਨਾ, ਕਿਉਂਕਿ ਸਫ਼ਾਈ ਸਾਡੀ ਸਿਹਤ ਤੇ- ਤੇ ਸਾਡੇ ਸਮਾਜ ਤੇ- ਤੇ ਸਾਡੇ ਦੇਸ਼ ਨਾਲ ਜੁੜੀ ਹੋਈ ਹੈ। ਜਿੱਥੇ- ਜਿੱਥੇ ਜ਼ਿਆਦਾ ਸਫ ਸਫ਼ਾਈ ਹੁੰਦੀ ਹੈ, ਮਤਲਬ ਸਫ਼ਾਈ ਹੁੰਦੀ ਹੈ। ਉੱਥੇ ਬਿਮਾਰੀਆਂ ਘੱਟ ਫੈਲਦੀਆਂ ਨੇ, ਤੇ ਲੋਕ ਖੁਸ਼ਹਾਲ ਰਹਿੰਦੇ ਨੇ। ਕਿਉਂਕਿ ਜੇ ਆਹ ਸਾਨੂੰ ਆਸ ਪਾਸ ਵੀ ਸਾਫ਼ ਦਿਖੇਗਾ। ਤੇ ਅਸੀਂ ਸਾਨੂੰ ਆਪਣੇ ਆਪ ਹੀ ਦੇਖ ਨਾ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ।
ਹਾਂਜੀ ਉਹ ਤਾਂ ਹੈ ਹੀ।
ਪਰ ਕਈ ਲੋਕੀ ਕਹਿੰਦੇ ਸਿਰਫ਼ ਆਪਣੇ ਘਰ ਨੂੰ ਵੀ ਸਾਫ਼ ਰੱਖਣਾ। ਅਹ ਸਿਰਫ਼ ਘਰ ਨੂੰ ਹੀ ਸਾਫ਼ ਰੱਖ ਲੈਣਾ ਚਾਹੀਦਾ ਐ। ਪਰ ਅ ਅਜਿਹਾ ਨਹੀਂ ਨਾ ਹੁੰਦਾ ਕਿ ਜੇ ਅਸੀਂ ਸਿਰਫ ਅਸੀਂ ਘਰ ਸਾਫ਼ ਰੱਖੀਏ। ਅਸੀਂ ਜੋ ਅ ਆਪਣੀ ਗਲੀ ਜਾਂ ਮੁਹੱਲੇ, ਜਾਂ ਸ਼ਹਿਰ ਨੂੰ ਸਾਫ਼ ਨਹੀਂ ਰੱਖਾਂਗੇ ਤੇ ਬਿਮਾਰੀਆਂ ਹੀ ਫੈਲਣ ਗੀਆਂ ਨਾ,
ਹਾਂਜੀ ਉਹ ਤਾਂ ਹੈ ਮੈਂ ਤਾਂ ਆਪ ਰੋਜ ਸਵੇਰੇ ਉੱਠ ਕੇ, ਬਾਹਰ ਪਹਿਲੇ ਬਾਹਰ ਗਲੀ ਚ ਸਾਰਾ ਝਾੜੂ ਮਾਰਨੀ ਬਿਲਕੁਲ ਸਫ਼ਾਈ ਕਰ ਦਿੰਦੀ ਹਾਂ, ਪਾਣੀ ਤਰੋਂ ਤਰੋਂ ਕੇ ਬਿਲਕੁਲ ਸਾਫ਼ ਕਰਕੇ ਫਿਰ ਆਪਣਾ ਅੰਦਰ ਆ ਕੇ ਤੇ ਥੋੜੀ ਦੇਰ ਬੈਠ ਕੇ
ਹਾਂਜੀ ਉਹ ਉਹ ਗੱਲ ਉਹ ਗੱਲ ਤਾਂ ਸਹੀ ਹੈ ਪਰ, ਦੇਖੋ ਇੱਕ ਕੱਲਾ ਇੱਕ ਕੱਲਾ ਜਾਣਾ ਤਾਂ ਨੀ ਬਾਹਰ ਮਤਲਬ ਗਲੀ ਮੁਹੱਲੇ ਦੀ ਸਫ਼ਾਈ,
ਨਹੀਂ ਨਹੀਂ ਸਾਰੇ ਮੁਹੱਲੇ ਨੂੰ ਮਿਲ ਕੇ ਹੀ ਕਰਨਾ ਪੈਂਦੀ ਆ ਚੀਜ਼ ਤਾਂ,
ਇਹ ਸਾਂਝੀ ਜਿੰਮੇਵਾਰੀ ਹੈ ਸਾਰਿਆਂ ਦੀ ਕਿ ਸਭ ਨੂੰ ਮਿਲ ਜੁਲ ਕੇ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ,,
ਹਾਂਜੀ,
ਮੈਂ ਤੇ ਕਈ ਵਾਰੀ ਲੋਕਾਂ ਨੂੰ ਐਜ ਦੇਖਿਆ ਕਿ ਲੋਕੀ ਕੂੜਾ ਸੁਟ ਦੇ ਕੂੜਾ ਸੂਟ ਦਿੰਦੇ ਨੇ,
ਆਪਣੇ ਬੂਯੇ ਅਗੇ ਦੂਜਿਆਂ ਦੇ ਬੂਹੇ ਅੱਗੇ ਗੰਦ ਪਾ ਦਿੱਤਾ ਇਹ ਲੋਕ ਬੜੇ ਕਰਦੇ ਨੇ
ਹਾਂਜੀ ਇਹੀ ਤਾਂ ਸਭ ਤੋਂ ਵੱਡੀ ਸਮੱਸਿਆ ਹੈ ਕੋਈ ਚਾਹੁੰਦਾ ਹੀ ਨਹੀਂ ਕੋਈ ਚਾਹੁੰਦਾ ਹੀ ਨਹੀਂ ਏ, ਕਿ ਇਲਾਕਾ ਸਾਫ਼ ਹੋਵੇ ਆਪਣੀ ਜਿੰਮੇਵਾਰੀ ਨੀਬਾਉਣ ਲਈ ਕੋਈ ਬਹੁਤ ਘੱਟ ਲੋਕ ਹੀ ਅੱਗੇ ਆਉਂਦੇ ਨੇ ਕਿ ਅਸੀਂ ਆਪਣਾ ਆਲਾਦਾ ਵਾਲਾ ਸਾਫ਼ ਰੱਖਣਾ,
ਹਾਂਜੀ ਉਹ ਤਾਂ ਹੈ ਹੀ,
ਸਫ਼ਾਈ ਸਫ਼ਾਈ ਨਾਲ ਸਾਡਾ ਕਿੰਨਾ ਡੂੰਘਾ ਸੰਬੰਧ ਹੈਗਾ ਬ,
ਹਾਂਜੀ ਹਾਂ ਹਾਂਜੀ ਇੱਕ ਦਿਨ ਨਾ ਕਰੋ, ਬਾਹਰ ਦੀ ਸਫ਼ਾਈ ਨਾ ਕਰੋ ਘਾਰ ਦੀ ਨਾ ਕਰੋ ਘਾਰ ਕਿੰਨਾ ਗੰਦਾ ਲੱਗਣ ਲੱਗ ਜਾਂਦਾ, ਆਪਣੇ ਆਪ ਨੂੰ ਹੀ ਨੀ ਸਾਫ਼ ਲੱਗਦਾ ਉਹ ਤਾਂ,
ਹਾਂਜੀ ਜਿਵੇਂ ਡਸਟਬਿਨ ਭਰੇ ਹੋਣ, ਉੱਥੇ ਮ ਮੱਛਰ ਮੱਖੀਆਂ ਕੀੜੇ ਪੈਦਾ ਹੋ ਜਾਂਦੇ ਨੇ, ਇਹਦੇ ਨਾਲ, ਇਹਦੇ ਨਾਲ ਡੇਂਗੂ, ਮਲੇਰੀਆ, ਟਾਈਫੋਇਡ, ਹੈਜਾ, ਇਹ ਇਹੋ ਜਿਹੀਆਂ ਬਿਮਾਰੀਆਂ ਫੈਲਦੀਆਂ ਨੇ ਜੋ ਸਾਡੀ ਸਿਹਤ ਲਈ, ਬਹੁਤ ਹੀ ਜ਼ਿਆਦਾ ਹਾਨੀਕਾਰਕ ਨੇ,
ਜੀ ਜੀ
ਇਹਦਾ ਸਿਰਫ ਇਹ ਨੀ ਮਤਲਬ ਹੈਗਾ ਵੀ ਸਾਨੂੰ ਆਪਣੇ ਆਪ ਦੀ, ਖਾਲੀ ਸਫ਼ਾਈ ਕਰਨੀ ਚਾਹੀਦੀ ਹੈ, ਸਾਨੂੰ ਆਪਣੇ ਆਲੇ ਦੁਆਲੇ ਦੀ ਵੀ, ਸੁੰਦਰਤਾ ਵਧਾਉਣੀ ਚਾਹੀਦੀ ਹੈ,
ਹਾਂਜੀ ਜਿਵੇਂ ਦਵਾਰ ਤੇ ਪੇੜ ਪੌਦੇ ਲਗਾ ਲਏ ਘਰ ਦੇ ਬਾਹਰ ਘਰੇ ਤਾਂ ਲੱਗੇ ਹੀ ਹੋਏ ਐ ਬੈਕਾਇਦਾ
ਹਾਂਜੀ, ਸਾਫ ਸੁਥਰਾ ਵਾਤਾਵਰਨ ਹੋਵੇਗਾ ਅਹ ਸਾਨੂੰ, ਸਰੀਰ ਨੂੰ ਤੇ ਸਰੀਰ ਨੂੰ, ਤੇ ਮਨ ਦੋਵਾਂ ਨੂੰ ਤੰਦਰੁਸਤ ਤੰਦਰੁਸਤ ਰੱਖਦਾ ਹੈ ਮਨ ਵੀ ਖੁਸ਼ਹਾਲ ਹੁੰਦਾ ਹੈ ਤੇ,
ਆਪਣਾ ਮਨ ਵੀ ਖੁਸ਼ ਹੁੰਦਾ ਸਫ਼ਾਈ ਸਫ ਦੇਖ ਕੇ ਨਾ ਆਲੇ ਦੁਆਲੇ ਦੀ, ਬੜਾ ਦਿਲ ਕਰਦਾ ਹਾਂ ਬ ਇੰਨਾ ਸਾਫ਼ ਏ, ਹੋਰ ਕਿਤੇ ਜਾਓ ਕਿਸ, ਮੁਹੱਲੇ ਚ ਇੰਨਾ ਗੰਡ ਹੁੰਦਾ ਸਫਾਈ ਦਾ ਬਿਲਕੁਲ ਧਿਆਨ ਨਹੀਂ ਉੱਧਰ ਦਾ,
ਹਾਂਜੀ ਹਾਂਜੀ ਇਹ ਤੇ ਬਿਲਕੁਲ ਸਹੀ ਕਹਿ ਰਿਹੇ ਔ
ਅਸੀ ਤਾਂ ਕੂੜੇ ਵਾਲੇ ਵੀ ਅੱਜ ਝਾੜੂ ਕਰਨਰ ਆਉਂਦਾ ਸਵੇਰੇ ਉਹਨਾਂ ਨੂੰ ਵੀ ਕਹਿੰਦੇ ਆ, ਸਾਡੇ ਬੂਹੇ ਅਗੋ ਅੱਛੀ ਤਰ੍ਹਾਂ ਸਫ਼ਾਈ ਕਰਕੇ ਜਾਈਓ ਬਈ,
ਹਾਂਜੀ
ਨਾਲੀਆਂ ਨੂਲੀਆਂ ਵੀ ਡੇਲੀ ਕਢਵਾ ਲੈਂਣੇ ਆਂ ਅਸੀਂ ਹਫ਼ਤੇ ਬਾਦ। ਦਿੰਦੇ ਨੇ ਆ ਕੇ ਸਾਫ਼ ਰੈੰਦਾ ਐ ਫਿਰ। ਤਾਂਈ ਤਾਂ ਐਵੇਂ ਤੇ
ਹਾਂਜੀ, ਨਾ ਨਾਲੀਆਂ-ਨੂਲੀਆਂ ਸਾਫ਼ ਹੋਣਗੀਆਂ ਤੇ ਮੱਛਰ ਘੱਟ ਪੈਦਾ ਹੋਣਗੇ। ਤੇ ਜੋ ਵੇ ਜੇ ਨਾਲੀਆਂ ਚ ਮੱਛਰ ਘੱਟ ਪੈਦਾ ਹੋਣਗੇ ਤੇ ਸਾਡੇ ਅ ਘਰਾਂ ਦੇ ਅੰਦਰ ਵੀ ਘੱਟ ਹੀ ਆਣਗੇ।
ਹਾਂਜੀ, ਹਾਂਜੀ।
ਤੇ ਮ ਨਾਲੀਆਂ ਚ ਵੀ ਸਾਨੂੰ ਔ ਥੋੜਾ ਸਪਰੇਅ ਕਰਵਾਣਾ
ਹਾਂਜੀ, ਫਰਨੈਲ ਫੂਰ ਅਸੀਂ ਪਵਾਣੇ ਆਂ, ਦਵਾਈ ਪਵਾਣੇ ਆ ਨਾਲੀਆਂ ਵਿੱਚ ਵੀ। ਫਰਨੈਲ ਵਗੈਰਾ ਪੋਆ ਲੇਣੇ ਆ।
ਹਾਂਜੀ, ਬਾਕੀ ਸਕੂਲਾਂ ਚ ਵੀ ਕਾਫਾ ਕਾਫੀ ਦੱਸਿਆ ਜਾਂਦੈ। ਕਿ ਅ ਸਫ਼ਾਈ ਬਾਰੇ ਕਾਫ਼ੀ ਦੱਸਿਆ ਜਾਂਦੈ, ਜੇ ਬੱਚਿਆਂ ਨੂੰ ਆ ਅਸੀਂ ਛੋਟੇ ਬੱਚਿਆਂ ਨੂੰ ਈ ਆਪਣੇ ਆ ਮਤਲਬ ਦੱਸਣਾ ਸ਼ੁਰੂ ਕਰ ਦਾਂਗੇ ਨਾ ਹੱਥ ਧੋ ਮਤਲਬ ਹੱਥ ਧੋਵੋ। ਅ ਰੋਟੀ ਖਾਣ ਤੋਂ ਪੈਲਾਂ ਧੋਵੋ ਬਾਦ ਚ ਧੋਵੋ। ਡਸਟਬੀਨ ਵਿੱਚ ਕੂੜਾ ਸੁੱਟੋ,, ਜੋ ਵੀ ਅਸੀਂ ਮਤਲਬ ਚਿਪਸ ਵਗੈਰਾ ਅ ਬਿਸਕਿਟ ਵਗੈਰਾ ਦੇ ਰੈਪਰ ਖਾਂਣੇ ਆ ਔ ਸਾਨੂੰ ਸਾਰਾ ਕੂੜਾ ਬਿਨਾਂ ਦੇ ਵਿੱਚ ਪਾਣਾ ਚਾਈਦੈ। ਤੇ ਸਾਨੂੰ ਸਾਫ-ਸੁਥਰਾ ਪਾਣੀ ਪੀਣਾ ਚਾਈਦੈ। ਫੇਰ ਬੱਚਿਆਂ ਨੂੰ ਵੀ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਰੱਖਣ ਦੀ ਆਦਤ ਪਾਣੀ ਚਾਈਦੀ ਏ, ਐਦੇ ਨਾਲ ਬੱਚਿਆਂ ਦਾ ਜੋ ਜੇ ਅੱਜ ਬੱਚੇ ਆਪ ਸੀ ਖਰੇ ਨੇ ਤੇ ਕੱਲ ਨੂੰ ਆਪਣੇ ਬੱਚਿਆਂ ਨੂੰ ਅਗੇ ਆਨ ਵਾਲੀ ਆਪਣੀ ਨਸਲ ਨੂੰ ਸਮਝਾ ਸਮਝਾਣਗੇ ਐਹੀ ਚੀਜ਼ਾਂ। ਜੇ ਔ ਆ ਅੱਜ ਆਪ ਨੀ ਖੁੱਦ ਨੀ ਸਮਝਣਗੇ ਤੇ ਸਾ ਅੱਗੇ ਕੀ ਸਮਝਾਣਾ ਔਨਾਂ ਨੇ?
ਹਾਂਜੀ ਓਹ ਬਾਤ ਹੈ ਹੀ ਤੁਹਾਡੀ ਗੱਲ ਸਹੀ ਏ ਬਿਲਕੁਲ।
ਪਰ ਕਈ ਲੋਕੀ ਤੇ ਕੈੰਦੇ ਆ ਨਾ ਐ ਸਿਰਫ਼ ਜੋ ਕੰਮ ਹੈਗੈ ਸਿਰਫ਼ ਸਫ਼ਾਈ ਕਮ ਕਰਮਚਾਰੀਆਂ ਦਾ ਕੰਮ ਏ। ਐ ਸਿਰਫ ਸਫ਼ਾਈ ਕਰਮਚਾਰੀਆਂ ਦਾ ਕੰਮ ਨੀ ਹੈਗਾ। ਸਾਨੂੰ ਸਾਰਿਆਂ ਨੂੰ ਹੀ ਮਿਲ ਕੇ ਅਹ ਕੂੜਾ ਸੁ
ਕਰੋ ਔਨਾਂ ਨੂੰ ਵੀ ਕੋ ਸਫਾਈ ਰੱਖਣ ਆਪ ਵੀ ਕਰੋ ਜ਼ਰੂਰ।
ਹਾਂਜੀ ਹਾਂਜੀ, ਬਿਲਕੁਲ। ਦੇਖੋ, ਓਹ ਸਾਰੇ ਮਿਲ-ਜੁਲ ਕੇ ਅਸੀਂ ਵੀ ਔਨਾਂ ਨਾਲ ਮਿਲ-ਜੁਲ ਕੇ ਕੰਮ ਕਰਾਂਗੇ ਤੇ ਕੰਮ ਆਸਾਨ ਹੋ ਜਾਂਦੈ। ਕਿੰਨਾ ਕੰਮ ਆਸਾਨ ਹੋ ਜਾਂਦਾ ਓਨਾਂ ਦਾ ਵੀ ਕੰਮ ਆਸਾਨ ਹੁੰਦੈ ਤੇ ਸਾਡਾ ਤੇ ਹੁੰਦਾ ਈ ਹੁੰਦਾ। ਕਿਉਂਕਿ ਆਲੇ-ਦੁਵਾਲੇ ਦੀ ਸਫਾਈ ਹੋਏਗੀ ਫਿਰ ਸਾਡੇ ਘਰ ਗੰਦ ਨੀ ਪਏਗਾ, ਬਾਰ ਗੰਦ ਨੀ ਪਏਗਾ। ਜਿਦੇ ਨਾਲ ਸਾਡੇ ਬੱਚੇ ਬਿਮਾਰ ਨੀ ਹੋਣਗੇ, ਅਸੀਂ ਬਿਮਾਰ ਨੀ ਹੋਵਾਂਗੇ।
ਹਾਂਜੀ, ਹਾਂ ਨੀ।
ਮੈਂ ਕਈ ਲੋਕ ਲੋਕਾਂ ਨੂੰ ਦੇਖਿਆ ਕਿ ਪਲਾਸਟਿਕ ਦੀਆਂ ਬੋਤਲਾਂ, ਲਿਫਾਫੇ ਐੰਜੀ ਸੂ
ਹਾਂਜੀ ਹਾਂਜੀ, ਕਈ ਬ ਕਈ ਜਗ੍ਹਾ ਤੇ ਬੜਾ ਗੰਦ ਪਾਂਦੇ ਲੋਕੀ‌। ਚੀਪਸ ਖਾਧੇ ਓਹ ਪੈਕੇਟ ਸੂਟ ਤਾ ਸੜਕ ਤੇ।
ਹਾਂਜੀ। ਜੋ ਕਿ ਐ ਸਾਡੇ ਵਾਤਾਵਰਨ ਨੂੰ ਨਾ ਪ੍ਰਦੂਸ਼ਿਤ ਕਰਦਾ ਏ। ਐ ਸਭ ਚੀਜ਼ਾਂ।
ਹਾਂਜੀ, ਔ ਸਾਰਾ ਜੋ ਵੀ ਸੁੱ ਸੁੱਟਦੇ ਨੇ ਓਹ ਨਾਲੀ ਚ ਜਾ ਕੇ ਕੱਠਾ ਹੋਣੈ, ਓਹ ਨਾਲੀਆਂ ਬੰਦ ਹੋਣੀਆ ਫੇਰ।
ਹਾਂਜੀ ਹਾਂਜੀ, ਪਲਾਸਟਿਕ ਦੇਖੋ ਮਿੱਟੀ ਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਦੀ ਏ, ਏਸ ਲਈ ਸਾਨੂੰ ਕੱਪੜੇ ਦੇ ਥੈਲੇ ਮਤਲਬ ਕਿ ਜਿਵੇਂ ਅਸੀਂ ਜਾਂਨੇ ਆਂ ਸਾਨੂੰ ਆਪਣੇ ਕੱਪੜੇ ਦੇ ਥੈਲੇ ਲੈ ਕੇ ਜਾਣੇ ਚਾਹੀਦੇ ਨਹੀਂ ਉਹ ਨਹੀਂ ਲੈ ਕੇ ਜਾਂਦੇ। ਤੇ ਤੁਸੀਂ ਦੇਖਿਆ ਹੋਏਗਾ ਅੱਜ ਕੱਲ ਦੇ ਮੋਲਸ ਵਗੈਰਾ ਚ ਕੱਪੜੇ ਦੇ ਥੈਲੇ ਮਿਲਦੇ ਨੇ। ਜਾਂ ਜੋ ਉਹ ਬੈਗ ਮਿਲਦੇ ਨੇ ਉਹਦੇ ਬਰਾਾਊਨ ਕਲਰ ਦੇ। ਹਾਂਜੀ ਉਹ ਇਕੋ ਫਰੈਂਡਲੀ ਹੁੰਦੇ ਐ ਨਾ, ਉਹਦੇ ਗੰਨੇ ਦੀ ਖੋਈ ਤੇ ਬਣੇ। ਦੇ ਹੁੰਦੇ ਨੇ।
ਹਾਂਜੀ ਉਹ ਵੀ ਵਧੀਆ ਹੁੰਦੇ ਨੇ। ਉਹ ਤੇ ਯੂਜ ਵੀ ਹੋ ਜਾਂਦੇ ਨੇ ਬਾਅਦ ਚ ਹੀ ਉਹਨੂੰ ਯੂਜ ਕਰ ਲਿਆ।
ਜਲਾ ਕੇ ਮਤਲਬ ਜਲ ਵੀ ਜਾਂਦੀ ਹੈ ਉਹ ਚੀਜ਼। ਪਲਾਸਟਿਕ ਨੂੰ ਜਿੰਨਾ ਮਰਜ਼ੀ ਜਲਾਏ ਚਲੋ ਉਹਨਾਂ ਨੇ ਜਲਣਾ ਨੀ ਹੈਗਾ।
ਹਾਂਜੀ।
ਉਹ ਸਗੋਂ ਧੂੰਆਂ ਹੀ ਦਿੰਦੇ ਨੇ ਪ੍ਰਦੂਸ਼ਿਤ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਨੇ। ਮੈਂ ਤਾਂ ਦੇਖੋ ਆਪਣੇ। ਆਪਣੇ ਘਰ ਦੀ ਸਫ਼ਾਈ ਰੋਜ਼ਾਨਾ ਝਾੜੂ ਪੋਚਾ ਲਗਾਉਂਦੀ ਹਾਂ ਕੂੜਾ ਸਮੇਂ ਤੇ ਬਾਹਰ ਸੁੱਟਦੀ। ਆ ਰੋਜ਼ ਅਹ ਗੱਡੀ ਵਾਲਾ ਆ ਕੇ ਲੈ ਜਾਂਦਾ ਰੋਜ਼। ਰਸੋਈ ਨੂੰ ਰੋਜ਼ ਸਾਫ਼। ਹਾਂਜੀ ਰਸੋਈ ਨੂੰ ਰੋਜ਼ ਸਾਫ ਸੁਥਰਾ ਰੱਖਦੀ ਆ। ਪਾਣੀ ਨੂੰ ਢੱਕ ਕੇ ਰੱਖਦੇ ਹਾਂ, ਤੇ ਟੋਇਲਟ ਨੂੰ ਨਿਯਮਿਤ ਸਾਫ ਅਹ ਰੋਜ਼ ਸਾਫ। ਸਫਾਈ ਕਰਦੀ ਹਾਂ ਮੈਂ।
ਜਿਵੇੈਂ ਮੈਂ ਤਾਂ ਆਪ
ਟੋਏਲੇਟ ਤੇ
ਤੇ ਮੈਂ ਆਪਣੀ ਨਿੱਜੀ ਸਫ਼ਾਈ ਮੈਂ ਹਰ ਰੋਜ਼ ਨਹਾਉਂਦੀ ਹਾਂ। ਸਾਫ਼ ਕੱਪੜੇ ਪਹਿਨ ਦੀਆਂ ਖਾਣ ਤੋਂ ਪਹਿਲਾਂ। ਖਾਣ ਤੋਂ ਬਾਅਦ ਹੱਥ ਧੋਦੀ ਹਾਂ ਦੰਦ ਰੋਜ਼ ਸਾਫ਼ ਕਰਦੀ ਆ।
ਹਾਂਜੀ ਉਹ ਤਾਂ ਹੈ ਉਹ ਤਾਂ ਰਾਤੀ ਵੀ ਬਰੱਸ਼ ਕਰਕੇ ਸੋਵੋ ਜ਼ਰੂਰ।
ਹਾਂਜੀ ਮੈਨੂੰ ਵੀ ਹ ਹ ਹਫ਼ਤੇ ਚ ਇੱਕ ਵਾਰੀ ਜ਼ਰੂਰ। ਕੱਟਦੀ ਹਾਂ ਵੈਸੇ ਤਾਂ ਮੇਰੇ ਵੱਧਦੇ ਹੀ ਨੀ ਵੱਧਦੇ ਹੀ ਵੀ ਹੈ ਤੇ ਮੈਂ ਹਫ਼ਤੇ ਚ ਇਕ ਇੱਕ ਵਾਰੀ ਕੱਟ ਲੈਣੀ ਹੈ, ਇਹ ਇਹੀਓ ਇਕ। ਛੋਟੀਆਂ ਛੋਟੀਆਂ ਆਦਤਾਂ ਸਾਨੂੰ ਵੱਡਾ ਫ਼ਰਕ ਪਾਉਂਦੀਆਂ ਨੇ। ਤੇ ਜਿਹਦੇ ਨਾਲ ਅਸੀਂ ਬਿਮਾਰ ਨਹੀਂ‌ ਪੈਂਦੇ।
ਜੀ ਜੀ ਉਹ ਤਾਂ ਹੈ।
ਜੇ ਦੇਖੋ ਹਰ ਵਿਅਕਤੀ ਇੰਝ ਈ ਜਿੰਮੇਵਾਰ ਬਣੇ। ਸਾਰਾ ਪਿੰਡ ਜਿੰਮੇਵਾਰ ਬਣੇ, ਸ਼ਹਿਰ। ਸਾਫ ਸੁਥਰਾ ਰੱਖੇ। ਤੇ ਆ ਲੋਕੀ ਕਿੰਨੇ ਜਾਗਰੂਕ ਹੋ ਜਾਣਗੇ। ਐਸ ਕੰਮ ਲਈ ਸਾਫ਼ ਸਫ਼ਾਈ ਦੇ ਕੰਮ ਲਈ।
ਹਾਂਜੀ ਜੀ ਜੀ
ਹਾਂਜੀ।
ਹ
ਬਸ ਜੀ ਅੱਜ ਗੱਲਬਾਤ ਕਰਕੇ ਬਹੁਤ ਕੁਛ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ ਵੀ। ਤੇ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਫੇਰ ਗੱਲ ਕਰਦੇ ਆਂ, ਸਤਿ ਸ਼੍ਰੀ ਅਕਾਲ।
ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਕਾਲ।
ਹ